ਹੈਲੋ
ਸਤਿ ਸ਼੍ਰੀ ਅਕਾਲ ਪੈਣ ਜੀ! ਸਤਿ ਸ਼੍ਰੀ ਅਕਾਲ! ਹੋਰ ਠੀਕ ਔ
ਹਾਂਜੀ ਮੈਂ ਤੇ ਠੀਕ ਆ ਤੁਸੀਂ ਸੁਣਾਓ ਸਭ ਠੀਕ
ਹਾਂਜੀ, ਹਾਂਜੀ, ਸਭ ਠੀਕ ਠਾਕ ਤੁਸੀਂ ਸੁਣਾਓ ਹੋਰ ਘਰ ਪਰਿਵਾਰ ਬੱਚੇ ਸਭ ਠੀਕ
ਹਾਂਜੀ, ਸਭ ਠੀਕ ਨੇ ਜੀ ਤੁਸੀਂ ਸੁਣਾਓ ਤੁਸੀਂ ਕਿੱਦਾਂ ਔ
ਬਸ ਹਾਂਜੀ! ਸਭ ਠੀਕ ਨੇ ਬੜੇ ਦਿਨ ਹੋ ਗਏ ਚੱਕਰ ਹੀ ਨੀ ਲਾਇਆ ਤੁਸੀਂ
ਬਸ ਪੈਣ ਜੀ ਕੀ ਕਰਾਂ ਟੈਮ ਹੀ ਨੀ ਲੱਗਦਾ ਪੈਣ ਜੀ ਬਸ ਐ ਬੱਚਿਆਂ ਦੀ ਤਰਫ਼ ਹੀ ਧਿਆਨ ਰਹਿੰਦਾ ਕਦੀ ਬੱਚੇ ਕਹਿੰਦੇ ਨੇ ਕਿ ਕੁਛ ਬਣਾ ਦੋ, ਕਦੀ ਕੁਛ ਬਣਾ ਦੋ, ਕਦੀ ਕੁਛ ਬਣਾ ਦੋ ਤੁਹਾਨੂੰ ਪਤਾ ਬੱਚਿਆਂ ਦੀ ਤੇ ਐ ਵਾਲੀ ਏਜ ਐਵੇਂ ਈ ਏ ਹਾਂਜੀ
ਇਹੀ ਏ ਬੱਚਿਆਂ ਦਾ ਤੇ
ਹਾਂ, ਨਹੀਂ ਤੇ ਕਦੀ ਸਕੂਲ ਦਾ ਕੰਮ ਲੈ ਕੇ ਆ ਜਾਂਦੇ ਨੇ ਮੰਮਾ ਇਹ ਦੱਸ
ਹਾਂ ਸਕੂਲ ਵਾਲਿਆਂ ਦਾ ਇਹੀ ਤੇ ਹੈ ਨਾ ਸਕੂਲ ਵਾਲੇ ਹੋਮਵਰਕ ਇਤਨਾ ਦੇੰਦੇ ਨੇ ਇਹ ਛੁੱਟੀਆਂ ਦੇ ਹਲੇ ਤੱਕ ਛੁੱਟੀਆਂ ਦਾ ਹੀ ਨੀ ਕੰਮ ਮੁੱਕਿਆ ਜਿਹੜਾ ਅਸਾਈਨਮੈਂਟ ਤੇ ਕੋਈ ਪ੍ਰੋਜੈਕਟ ਵਗੈਰਾ ਉਹ ਸਾਰੇ ਆਪ ਬਣਾਓ ਬੱਚੇ ਥੋੜ੍ਹੀ ਬਣਾ ਸਕਦੇ ਨੇ।
ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ ਬੱਚੇ ਛੋਟੇ ਛੋਟੇ ਤੇ ਉਹਨਾਂ ਨੇ ਐਡੇ ਐਡੇ। ਵੱਡੇ ਵੱਡੇ ਡਾਇਗ੍ਰਾਮ ਬਣਾਉਣ।
ਡਾਇਗ੍ਰਾਮ ਤੇ ਦਿੰਦੇ ਨੇ। ਹੂੰ ਬਜ਼ਾਰੋਂ ਬਣਦੇ ਨੇ ਇੱਕ ਇੱਕ। ਪ੍ਰੋਜੈਕਟ ਦੇ ਦੋ ਸੌ ਦੋ ਸੌ ਤਿੰਨ ਤਿੰਨ ਸੌ ਰੁਪਏ ਦੋ ਤੇ ਬਣਵਾ ਲੋ ਕਿੰਨੇ ਪੈਸੇ ਦੋਗੇ ਤੁਸੀਂ।
ਉਹੀ ਤੇ ਗੱਲ ਹੈ ਨਾ ਲੋਕਾਂ ਨੇ ਆਪਣਾ, ਲੋਕਾਂ ਨੇ ਆਪਣਾ ਬਿਜ਼
ਹਾਂਜੀ! ਬਿਜਨਸ ਬਣਾ ਲਿਆ ਬਿਲਕੁਲ।
ਬਸ ਅਸੀਂ ਲੋਕ ਹੈਗੇ ਹਾਂ ਉਹਨਾਂ ਦੇ ਕਸਟਮਰ ਆਪਣੇ ਬੱਚਿਆਂ ਦਾ। ਸਕੂਲ ਦਾ ਕੰਮ ਕਰਵਾ ਲੈਂਦੇ ਹਾਂ ਅਸੀਂ ਵੀ ਸੋਚਦੇ ਹਾਂ ਅਸੀਂ ਕਿ ਇੰਨੀ ਮਿਹਨਤ ਕਰੀਏ। ਚੱਲ ਦੋ ਸੌ ਰੁਪਏ ਦੇਈਏ ਆਪਣਾ ਕੰਮ ਮੁਕਾਈਏ।
ਐਡਾ ਭੈਣਜੀ ਟਾਈਮ ਹੀ ਨੀ ਹੈ ਕਿਸੇ ਕੋਲ ਦੋ ਦੋ ਘੰਟੇ ਬਹਿ ਕੇ ਇੱਕ ਇੱਕੋ ਕਰਨ ਦਾ ਟਾਈਮ ਹੀ ਨੀ ਹੈ।
ਸਹੀ ਗੱਲ ਹੈ ਭੈਣ ਜੀ ਬਸ। ਭੈਣਜੀ ਇਹੀਹੋ ਦੇਖ ਰਹੇ ਸੀ ਕਿ ਮੇਰੇ ਬੱਚੇ ਜਿੱਦ ਕਰਦੇ ਪਏ ਸੀ ਵੀ ਇਸ ਸੈਟਰਡੇ ਸੰਡੇ ਸਾਨੂੰ ਮੂਵੀ ਦੇਖ। ਦੇਖਣ ਲੈ ਜਾਣਾ ਤੇ ਮੈਂ ਕਿਹਾ। ਹਾਂ ਮੈਂ ਕਿਹਾ ਕਿ ਬਈ ਪਹਿਲੇ ਹੋਮਵਰਕ ਸਾਰਾ ਕੰਪਲੀਟ ਕਰੋ ਆਪਣਾ ਹੋਲੀ। ਹੋਲੀਡੇਜ਼ ਦਾ ਵੀ ਔਰ ਇਹ ਵਾਲੇ ਵੀਕ ਵਿੱਚ ਜਿਹੜਾ ਕਰਵਾਇਆ ਹੁਣ ਉਹ ਹੋਲੀਡੇਜ਼ ਤੋਂ ਬਾਅਦ ਇਹ ਵਾਲਾ ਵੀ। ਸਾਰਾ ਲਰਨ ਵੀ ਕਰੋ, ਕੰਪਲੀਟ ਵੀ ਕਰੋ, ਫੇਰ ਸਲਾਹ ਬਣਾਵਾਂਗੇ।
ਮੂਵੀ ਵੀ ਭੈਣਜੀ। ਵੇਖਣ ਵਾਲੀਆਂ ਹੈ ਤੇ ਹੈ ਨੀ ਬੱਚਿਆਂ ਨਾਲ ਕਿਹੜੀ ਮੂਵੀਆਂ ਵਿਖਾਏ ਇਹਨਾਂ ਨੂੰ ਬੰਦਾ।
ਬਸ ਸਹੀ ਗੱਲ ਹੈ ਤੁਸੀਂ ਬਸ ਮੈਨੂੰ ਤੇ ਇੱਕੋ ਮੂਵੀ ਯਾਦ ਜੇ। ਉਹ ਚਾਰ ਸਾਹਿਬਜ਼ਾਦੇ ਕਿੰਨੀ ਵਧੀਆ ਮੂਵੀ ਆਈ ਸੀ। ਕਿ ਬੱਚਿਆਂ ਨੂੰ ਪਤਾ ਲੱਗਿਆ ਸਾਰਾ ਕੁਛ। ਕਿਵੇਂ ਸਾਰੇ ਸਾਡੇ ਗੁਰੂਆਂ ਨੇ ਉਹਨਾਂ ਦੇ। ਪੂਰੀ ਫੈਮਿਲੀ ਆਪਣੀ ਉਹਨਾਂ ਨੇ ਕੁਰਬਾਨ ਕਰਤੀ ਸੀਗੀ।
ਕੁਰਬਾਨ ਕਰਤੀ ਸੀ ਪਰ ਉਹੀ ਹੈ ਨਾ ਅੱਜ। ਅੱਜ ਕੱਲ੍ਹ ਦੇ ਬੱਚਿਆਂ ਨੂੰ ਨਾ ਇੰਟਰਸਟ ਇਹਨਾਂ ਚੀਜ਼ਾਂ 'ਚ ਤੇ ਨਾ ਬੱਚਿਆਂ ਨੂੰ ਨੌਲੇਜ ਹੈ ਕਿਉਂਕਿ ਜੋ ਬੱਚੇ। ਮੂਵੀਆਂ ਆਦੀਆਂ ਨੇ ਉਹ ਊਟ ਪਟਾਂਗ ਮੂਵੀਆਂ ਨੇ ਜਿਨਾਂ ਦਾ ਕੋਈ ਮੂੰਹ ਨੀ ਸਿਰ ਨੀ ਨਾ ਫੈਮਲੀ ਨਾਲ ਵੇਖ। ਦੇਖ ਸਕਦੇ ਹੋ ਨੀਰਾ ਗੰਧ ਉਹ ਦੁਰੰਦਰ ਮੂਵੀ। ਦੁਰੰਦਰ ਮੂਵੀ ਆਈ ਸੀ ਕਿੰਨੀ ਉਹਦੇ ਵਿੱਚ ਉਹਨੇ ਨੇ।
ਹਾਂ! ਬਿਲਕੁਲ ਸਾਰੇ ਸਾਰੇ ਅਪਸ਼ਬਦ ਬੋਲਦੇ ਨੇ ਸ ਸਾਰੇ ਹੀ ਕਿ ਅਸੀਂ ਕਿ ਅਸੀਂ ਉਹ ਵਾਲੀ ਗੱਲਾਂ ਬੱਚਿਆਂ ਸਾਹਮਣੇ ਅਸੀਂ। ਦੇਖ ਵੀ ਨਹੀਂ ਸਕਦੇ ਨਾ ਕਰ ਸਕਦੇ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਪਿੱਛੇ ਇੱਕ ਬੰਦ ਬਾਂਦਰ ਮੂਵੀ ਆਈ ਸੀ ਗ਼ਲਤੀ ਨਾਲ ਅਸੀਂ ਉਹਨਾਂ ਦੀ ਟਿਕਟ ਤੇ ਲੈ ਲਈ ਅਸੀਂ ਸੋਚਿਆ ਬਾਂਦਰ ਮੂਵੀ ਦਾ ਨਾਮ ਹੈ। ਬੰਦਰ ਤੇ ਕੀ ਪਤਾ ਬੱਚਿਆਂ ਵਾਸਤੇ ਉਹ ਮੋਗਲੀ ਟਾਈਪ ਮੂਵੀ ਹੋਏਗੀ। ਲੇਕਿਨ ਭੈਣ ਜੀ ਜਦੋਂ ਅਸੀਂ ਥੀਏਟਰ ਦੇ ਅੰਦਰ ਗਏ। ਤੇ ਉਹ ਪਹਿਲੀ ਉਹਨਾਂ ਨੇ ਮੂਵੀ ਦੀ ਸ਼ੁਰੂਆਤ ਹੀ ਗਾਲੀਆਂ ਨਾਲ ਕੀਤੀ ਜੀ। ਗੰਦੀ ਗੰਦੀ ਗਾਲੀਆਂ ਨਾਲ ਤੇ ਅਸੀਂ ਤੇ ਬਚ ਗੱਲ ਹੀ ਨੀ ਉਹ ਮੂਵੀ ਚ ਹੀ ਏਦਾਂ ਮੂਵੀ ਚ ਹੀ ਏਦਾਂ ਇੰਨੀ ਗੰਦੀ ਗੰਦੀ ਅਸੀਂ ਤੇ ਉੱਠੇ ਬਾਹਰ ਆਏ ਅਸੀਂ ਤੇ ਮੈਨੇਜਰ ਨੂੰ ਬੁਲਾਇਆ। ਅਸੀਂ ਤੇ ਸਾਰੇ ਸਟਾਫ ਨੂੰ ਕਿਹਾ ਵੀ ਸੀਂ ਤੁਹਾਨੂੰ ਸਭ ਨੂੰ ਕਿਹਾ ਸੀ ਪੁੱਛਿਆ ਸੀ। ਤੇ ਵੀ ਆ ਬੱਚਿਆਂ ਤੇ ਮਤਲਬ ਵੀ ਮੂਵੀ ਹੈ।
ਹਾਂ ਹਾਂ।
ਤੇ ਤੁਸੀਂ ਸਾਰੇ ਕਹਿ ਰਹੇ ਸੀ ਹਾਂਜੀ ਹਾਂਜੀ ਦੇਖ ਲੋੋ ਤੁਸੀਂ ਇਹ ਵੀ ਨੀ ਕਿਹਾ ਵੀ ਏਟੀਨ ਪਲੱਸ ਦੀ ਮੂਵੀ ਤੁਸੀਂ ਸਾਡੇ ਨਾਲ ਦੇਖ ਰਹੇ ਹੋ ਪੰਜ ਸਾਲ ਦਾ ਬੱਚਾ ਵੀ ਏ ਦਸ ਸਾਲ ਦਾ ਬੱਚਾ ਵੀ ਏ।
ਸਹੀ ਗੱਲ ਏ।
ਤੇ ਤੁਸੀਂ ਸਾਨੂੰ ਦੱਸਿਆ ਕਿਉਂ ਨੀ ਅੱਗੋਂ ਦੀ ਉਹ ਕਹਿਣ ਜੀ ਸੋਰੀ। ਕੋਈ ਗੱਲ ਨੀ ਬਸ ਸਾਨੂੰ ਗ਼ਲਤੀ ਹੋ ਗਈ ਅਸੀਂ ਤੁਹਾਨੂੰ ਦੱਸਿਆ ਨੀ ਤੁਸੀਂ ਏਦਾਂ ਕਰੋ। ਸਾਨੂੰ ਕਹਿੰਦੇ ਹੋ ਕਿ ਬਈ ਤੁਸੀਂ ਨਾ ਕੱਲ ਫੇਰ ਆ ਜਾਣਾ ਤੁਹਾਨੂੰ ਕੱਲ ਜਿਹੜੀ ਮੂਵੀ ਕਹੋਗੇ ਅਸੀਂ ਟਿਕਟਾਂ ਸੀ ਇਹ ਦੱਸ ਤੁਸੀਂ ਟਿਕ ਟਾਂ ਲਿੱਤੀਆਂ ਅੱਜ ਦੀਆਂ ਏਹ ਦਸ ਦੀ ਦਸ ਕੱਲ ਤੁਹਾਨੂੰ ਫ੍ਰਰੀ ਟਿਕਟਾਂ ਮਿਲਣਗੀਆਂ। ਤਾਂ ਫਿਰ ਸਾਨੂੰ ਸ਼ਾਂਤੀ ਆਈ ਅਸੀਂ ਉੱਥੇ ਤਿੰਨ ਹਜ਼ਾਰ ਰੁਪਏ ਦੇ ਕੇ ਬਹਿ ਗਏ ਸੀਗੇ। ਤੇ ਮੂਵੀ ਨਿਕਲੀ ਅੰਦਰ ਜਾ ਕੇ ਗੰਦੀ।
ਗੰਦੀ ਪਰ ਉਹੀ ਹੈ ਨਾ ਬੱਚਿਆਂ ਦਾ ਤੇ ਔਰ ਵੈਸੇ ਵੀ ਬੱਚਿਆਂ ਦੀ ਇਹ ਉਮਰ ਹੀ ਐਵੇਂ ਦੀ ਏਹ
ਬਿਲਕੁਲ।
ਜਿਹੜੀ ਗੱਲ ਸੁਣ ਲਿਓ ਦਿਮਾਗ ਚ ਬਿ
ਬਿਲਕੁਲ ਸਹੀ ਕਹਿ ਰਹੇ ਤੁਸੀਂ ਉਹ ਪੰਜ ਮਿੰਟ ਦੀ ਮੂਵੀ ਬੱਚਿਆਂ ਨੇ ਵੇਖੀ ਜ਼ਰੂਰ ਪਰ ਉਹ ਬੜੀਆਂ ਹੀ ਗੰਦੀਆਂ ਗੰਦੀਆਂ ਗਾਲਾਂ ਸੀ। ਤੇ ਬੱਚਿਆਂ ਨੇ ਉਹੀਓ ਤੇ ਅਸੀਂ ਇਹੀਓ ਸੋਚਦੇ ਰਹੇ ਅਹੀਓ ਅਸੀਂ ਸੋਚ ਇਧਰੇ ਬੱਚਿਆਂ ਨੂੰ ਹੀ ਉਹ ਸਮਝਾਇਆ ਵੀ ਅ ਜੋ ਸੁਣਿਆ ਜੇ ਨਾ ਇੱਥੇ ਹੀ ਛੱਡ ਕੇ ਆਪਣੇ ਕੰਨਾਂ ਚੋਂ ਦਿਮਾਗ ਚੋਂ ਕੱਢ ਕੇ ਜਾਣਾ। ਬਾਹਰ ਬਸ ਉਸ ਤੋਂ ਬਾਅਦ ਤੇ ਮੂਵੀਜ਼ ਪੀਰੀਅਂਸ ਹੀ ਖਰਾਬ ਹੋ ਗਿਆ ਭੈਣ ਜੀ ਮੇਰਾ ਤੇ ਅੱਜ ਕੱਲ ਤੇ ਇੱਕ ਵੀ ਚੱਜ ਦੀ
ਅ ਅਸੀਂ ਤੇ ਪੈਂਜੀ ਲੈ ਕੇ ਹੀ ਨਹੀਂ ਜਾਂਦੇ ਆਪਣੇ ਬੱਚਿਆਂ ਨੂੰ ਮੂਵੀ ਦੇਖਣ। ਅਸੀਂ ਹੁਣ ਤੱਕ ਨਹੀ ਲੈ ਕੇ ਗਏ ਕਦੀ। ਇੱਕ ਮੇਰੇ ਬੱਚੇ ਨਾ ਏਹ ਮੇਰੇ ਬੱਚੇ ਇੱਕ ਛੋਟੀ ਛੋਟੇ ਸੀ ਮੇਰੇ ਬੱਚੇ ਤੇ ਇੱਕ ਵਾਰ ਅਸੀਂ ਗਏ ਸੀ ਉਹ ਵੀ ਉੱਧਰ ਉਹ ਮੇਰੇ ਭਰਾ ਓਰ ਸਾਰੇ ਲੈ ਗਏ ਸੀ ਇੱਕ ਵਾਰ ਗਏ ਸੀ। ਤਦ ਮੇਰੇ ਬੱਚਿਆਂ ਨੂੰ ਸਮਝ ਹੀ ਨਹੀਂ ਸੀ ਗੋਦੀ ਵਾਲੇ ਬੱਚੇ ਸੀਗੇ। ਬਸ ਉਸ ਤੋਂ ਬਾਅਦ ਮੈਂ ਹੁਣ ਤੱਕ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਗਈ ਕਿਉਂਕਿ ਕੋਈ ਮੂਵੀ ਹੈ ਈ ਨਹੀ ਐਸੀਂ ਕਿਉਂਕਿ ਮੇਰੀ ਜੇਠਾਨੀ ਏ ਅਸੀਂ ਵੀ ਜਾਂਦੇ ਆਂ ਤੇ ਅਸੀਂ ਇਕੱਠੇ ਜਾਂਦੇ ਹਾਂ ਜਿੱਥੇ ਵੀ ਜਾਂਦੇ ਹਾਂ। ਦੇਖੋ ਚਾਹੇ ਜਿੱ ਥੇ ਮਰਜ਼ੀ ਜਾਈਏ ਚਾਹੇ ਨਾ ਜਾਈਏ ਉਹ ਇੱਕ ਅਲੱਗ ਗੱਲ ਹੈ ਪਰ ਇੱਥੋਂ ਜਾਵਾਂਗੇ ਤੇ ਇਕੱਠੇ ਤੇ ਫਿਰ ਸਾਡੇ ਘਰ ਨੇ ਸੁਖ ਨਾਲ ਮੁੰਡੇ ਤੇ ਉਹ ਮੁੰਡੇ ਸਾਰੇ ਉਹ ਫਿਰ ਬੱਚੇ ਉਸ ਚੀਜ਼ ਨੂੰ ਗਲਤ ਉਹਦੇ ਨਾਲ ਲੈਂਦੇ ਨੇ ਬੱਚਿਆਂ ਨੂੰ ਫਿਰ ਇੱਕ ਸਮਝਦਾਵੇ ਫਿਰ ਦੂਜਾ ਹੁ ਟੀ-ਵੀ ਚ ਵੀ ਕਦੇ ਕੋਈ ਗ਼ਲਤ ਚੀਜ਼ ਆਂਦੀ ਹੈ ਨਾ ਤੇ ਕੋਈ ਗਾਲੀ ਜਾਂ ਕੁਛ ਐਵੇਂ ਦਾ ਆਂਦਾ ਏ ਇੱਕ ਦੂਜੇ ਨੂੰ ਵੇਖ ਕੇ ਹੱਸਣ ਲਗ ਜਾਂਦੇ ਨੇ।
ਹਾਂ ਹੱਸਣ ਲੱਗ ਜਾਂਦੇ ਨੇ ਰਿਪੀਟ ਵੀ ਕਰਦੇ ਨੇ ਇੱਕ ਦੂਜੇ ਦੀ
ਰਿਪੀਟ ਕਰਦੇ ਨੇ ਫਿਰ ਅਸੀਂ ਇਹਨਾਂ ਨੂੰ ਘੂਰਦੀਆਂ ਵਾ ਦੋਨੋ ਜਣੀਆਂ ਤੇ ਫਿਰ ਇੱਧਰ ਉੱਧਰ ਇੱਕ ਦੂਸਰੇ ਨੂੰ ਵੇਖਦੇ ਨੇ ਫਿਰ ਇਹਦੇ ਨਾਲ ਏਹੀ ਪਤਾ ਚੱਲਦਾ ਨਾ ਕਿ ਇਹਨਾਂ ਨੂੰ ਸਾਰੀ ਗੱਲ ਸਮਝ ਆ ਰਹੀ ਹੈ।
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸਾਰਾ ਸਮਝ ਆਂਦਾ ਏ ਜੀ ਇਹਨਾਂ ਨੂੰ ਬੱਚਿਆਂ ਨੂੰ।
ਟਿਊਬ ਨੇ ਬਿਲਕੁਲ ਨਾਸ ਮਾਰਤਾ ਇੱਕ ਤੇ ਘਰ-ਘਰ ਵਾਈਫਾਈ ਨੇ ਵਾਈਫਾਈ ਬਿਨਾਂ ਤਾਂ ਕੋਈ ਘਰ ਹੀ ਨਹੀਂ ਰੇ। ਨਾਨੀ ਘਰ ਜਾਂਦੇ ਨੇ ਉੱਥੇ ਕਹਿੰਦੇ ਨੇ ਯਹਾਂ ਹਮ ਕਿਆ ਕਰੇ ਕਿਉਂ ਉੱਥੇ ਵਾਈਫਾਈ ਹੈ ਨੀ ਉੱਥੇ ਬੱਚਿਆਂ ਦਾ ਦਿਲ ਈ ਨੀ ਉਹ-ਉਹ ਕੀ ਕਰਨ। ਉਹਨਾਂ ਦਾ ਉਹਨਾਂ ਨੂੰ ਤਾਂ ਯੂਜ ਹੀ ਨਹੀਂ ਐ। ਉਹ ਕਹਿੰਦੇ ਨੇ ਸਾਡਾ ਤੇ ਨੈੱਟ ਹੀ ਨਹੀਂ ਖਤਮ ਹੁੰਦਾ ਸੀ ਵਾਈਫਾਈ ਨੂੰ ਕੀ ਕਰੀਏ।
ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ ਜੀ, ਬੱਚਿਆਂ ਨੂੰ ਤੇ ਅੱਜ ਕੱਲ੍ਹ ਸਹੀ ਸ਼ਿਕਸ਼ਾ ਦੇਣਾ ਹੀ ਔਖਾ ਹੋ ਗਿਆ। ਮੈਂ ਤੇ ਫੇਰ ਬੱਚਿਆਂ ਨੂੰ ਉਸ ਦਿਨ ਤੋਂ ਬਾਅਦ ਬਾਂਦਰ ਮੂਵੀ ਤੋਂ ਬਾਅਦ ਜੀ ਮੈਂ ਉਹਨਾਂ ਨੂੰ ਕਿਹਾ, ਵੀ ਅੱਜ ਤੋਂ ਬਾਅਦ ਨੀ ਅਸੀਂ ਮੂਵੀ ਦੇਖ ਰਖਣ ਆਵਾਂਗੇ। ਤੁਸੀਂ ਘਰ ਬੈਠੋ। ਚਾਹੇ ਤੁਸੀਂ ਬੁੱਕ ਰੀਡਿੰਗ ਕਰੋ ਇਸ ਤੋਂ ਵਧੀਆ, ਇਨੀ ਅੱਛੀ -ਅੱਛੀ ਕੋਮਿਕਸ ਦੀ ਬੁੱਕ ਆਂਦੀ ਸਟੋਰੀ ਬੁੱਕਸ ਆਂਦੀਆਂ ਨੇ।
ਆਰੇ। ਕਹਿੰਦੇ ਨੇ ਉਹੀ ਤੇ ਗੱਲ ਆ ਜਾਂਦੀ ਇੱਕ ਵਾਰ ਨਿਊਜ਼ ਪੇਪਰ ਪਰਚਾਇਆ ਹੋਇਆ ਸੀ, ਕੋਟੇਸ਼ਨ ਆਈ ਹੋਈ ਸੀ। ਕਹਿੰਦੇ ਨੇ ਕੋਈ ਟ੍ਰੇਨ ਚ' ਜਾ ਰਹੇ ਸੀ ਪੇਰੈਂਟਸ। ਤੇ ਕੋਈ ਬਜ਼ੁਰਗ ਬੰਦਾ ਨਾਲ ਬੈਠਾ ਸੀ ਤੇ ਉਹ ਪੇਰੈਂਟਸ ਨਾ, ਬਜ਼ੁਰਗ ਨੇ ਅਖ਼ਬਾਰ ਪੜ੍ਹੀ ਤੇ ਮਾਂ- ਪਿਓ ਵੇਖਦੇ ਪਏ ਸੀ ਫੋਨ ਤੇ ਉਹਨਾਂ ਨੇ ਬੱਚੇ ਨੂੰ ਕਿਹਾ, ਕਿ ਇਹ ਪੜ੍ਹ ਤੂੰ ਵੀ ਅਖਬਾਰ। ਤੇ ਉਹਨੂੰ ਬਜ਼ੁਰਗ ਬੰਦੇ ਨੇ ਅਖਬਾਰ ਫੜਾ ਦਿੱਤੀ ਕਿ ਚਲੋ ਆਪਣੇ ਬੱਚੇ ਨੂੰ ਕਹਿ ਰਹੇਣ ਤੇ ਪੜ੍ਹ ਲਏਗਾ ਤੇ ਬੱਚੇ ਨੇ ਚੱਕ ਕੇ ਗੁੱਸੇ ਚੋਂ ਅਖ਼ਬਾਰ ਫਾੜ ਕੇ ਖਿੜਕੀ ਚੋਂ ਬਾਹਰ ਸੱਟ ਤੇ ਉਹਦੀ ਮਾਂ ਉਹਨੂੰ ਹਾਂ, ਉਹਦੀ ਮਾਂ ਉਹਨੂੰ ਮਾਰਨ ਲੱਗ ਗਈ। ਕਿ ਤੂੰ ਕਿਉਂ ਸੱਤੀ ਕਿਤਾਬ, ਤੇ ਉਹ ਕਹਿੰਦਾ ਜਬ ਤੁਸੀਂ ਫੋਨ ਵੇਖ ਰਹੇ ਹੋ ਤੇ ਮੈਂ ਕਿਉਂ ਅਖ਼ਬਾਰ ਪੜ੍ਹਾਂ। ਤੁਸੀਂ ਵੀ ਆਪਣਾ ਫੋਨ ਸੱਟੋ। ਮੈਂ ਵੀ ਸੱਟ ਮੈਂ ਵੀ ਅਹ ਅਖ਼ਬਾਰ ਪੜ੍ਹ ਲਾਂਗਾ। ਤੇ ਫੇਰ ਉਸ ਬਜ਼ੁਰਗ ਨੇ ਕਿਹਾ ਸੀ ਜੋ ਤੁਸੀਂ ਕਰ ਰਹੇ ਹੋ ਉਹੀ ਤੁਸੀਂ ਬੱਚਿਆਂ ਨੂੰ ਸਿਖਾਓਗੇ ਨਾ। ਜ ਤੁਸੀਂ ਮੀਆਂ- ਬੀਬੀ ਦੋਨੋ ਫੋਨ ਵੇਖਦੇ ਬੱਚੇ ਨੂੰ ਕੀ ਸਾਬ ਨਾਲ ਤੁਸੀਂ ਕਹਿ ਰਹੇ ਹੋ ਕਿ ਤੂੰ ਅਖ਼ਬਾਰ ਪੜ੍ਹ ਲੈ ਬੱਚਾ ਨਹੀਂ ਪੜ੍ਹੇ
ਬਿਲਕੁਲ ਸਹੀ ਗੱਲ ਹੈ ਜੀ ਇਹ ਘਰੋਂ ਹੀ ਸ਼ਿਕਸ਼ਾ ਮਿਲਦੀ ਹੈ ਸਭ।
ਕਰੋ ਹੀ ਹੁਣ ਅਸੀਂ ਅਸੀਂ ਸਾਰਾ ਦਿਨ ਵਿਹਲੇ ਹੋਏ ਚਲੋ ਜੀ ਰੀਲਾਂ ਵੇਖ ਲਈਆਂ। ਅਸੀਂ ਸੋਚ ਰੀਲਾਂ ਦੋ- ਦੋ ਘੰਟੇ ਤੁਹਾਡਾ ਟਾਈਮ ਹੀ ਨੀ ਪਤਾ ਚੱਲਦਾ ਤੁਸੀਂ ਟਾਈਮ ਗਿਆ ਕਿ ਐਥੇ ਤੁਸੀਂ ਸਾਰਾ ਦਿਨ ਨਾ ਫੋਨ ਰੱਖੋ। ਉਹ ਰੀਲ ਤਾਂ ਖਤਮ ਹੀ ਨਹੀਂ ਹੁੰਦੀਆਂ। ਨੈਟ ਹੋਨਾਂ ਚਾਹੀਦਾ ਬਸ, ਨੈਟ ਹੋਣਾ ਚਾਹੀਦਾ ਤੁਹਾਡੇ ਕੋਲ। ਬਸ ਫੇਰ ਵਾਈਫਾਈ ਲੱਗਿਆ ਹੋਇਆ ਨੈੱਟ ਹੋਣਾ ਚਾਹੀਦਾ ਤੁਹਾਡੇ ਕੋਲ ਤੁਸੀਂ ਸਾਰਾ ਦਿਨ ਨਾ ਅੱਜ ਕੱਲ੍ਹ ਕਿਸੇ ਨੂੰ ਕਿਸੇ ਦੀ ਲੋੜ ਹੀ ਨੀ ਹੈ। ਅੱਜ ਕੱਲ੍ਹ ਕਿਸੇ ਨੂੰ ਕਿਸੇ ਦੀ ਉਦਾਸੀ ਨਹੀਂ।
ਨਾ ਜੀ ਨਾ ਭੈਣ ਜੀ।
ਪਿਓ ਦੀ ਉਦਾਸੀ ਹੈ ਭੈਣ ਜੀ ਨਾ ਘਰ ਵਾਲਿਆਂ ਨੂੰ ਆਪਣੇ ਬੰਦਿਆਂ ਦੀ ਉਦਾਸੀ ਹੈ ਕਿਸੇ ਦੀ ਕੋਈ ਉਦਾਸੀ ਨਹੀਂ ਕਿਸੇ ਨੂੰ, ਫੋਨ ਹੋਣਾ ਚਾਹੀਦਾ ਬਸ।
ਤੁਸੀਂ ਦੇਖਦੇ ਹੋ ਘਰ ਚ' ਪੰਜ ਬੰਦੇ ਨਾ ਪੰਜੋਂ ਇਕੱਠੇ ਬੈਠੇ ਹੋਣਗੇ ਲੇਕਿਨ ਪੰਜਾਂ ਦੇ ਰਾਤੀ ਚ' ਫੋਨ ਹੋਏਗਾ।
ਹਾਂਜੀ ਬਿਲਕੁਲ, ਰ ਆਪਸ ਵਿੱਚ ਕੋਈ ਗੱਲ ਨੀ ਕਰ ਰਿਹਾ ਹੋਏਗਾ। ਅੱਜ ਕੱਲ੍ਹ ਬਜ਼ੁਰਗਾਂ ਦੇ ਹੱਥੀ ਚ' ਵੀ ਫੋਨ ਬੱਚਿਆਂ ਦੇ ਹੱਥੀ ਚ' ਵੀ ਫੋਨ। ਜਿੰਨੇ ਬੰਦੇ ਨੇ ਓਨੇ ਫੋਨ ਨੇ ਘਰ ਚ'। ਪਹਿਲੇ ਜਿੰਨੇ ਬੰਦੇ ਸੀ ਓਨੇ ਟੀ ਵੀ ਆਉਣ ਲੱਗ ਗਏ ਸੀ ਹੁਣ ਜਿੰਨੇ ਬੰਦੇ ਨੇ ਓਨੇ ਫੋਨ। ਫੋਨ ਛੱਡਣਗੇ ਬੱਚੇ ਤੇ ਟੀ ਵੀ ਲਗਾ ਕੇ ਬੈਠ ਜਾਣਗੇ ਬਸ।
ਬਿਲਕੁਲ- ਬਿਲਕੁਲ, ਰੀਡਿੰਗ ਬੁੱਕਸ ਕਰਨਾ ਤੇ ਬੱਚਿਆਂ ਨੂੰ ਇੰਨਾ ਔਖਾ ਲੱਗਦਾ ਨਾ ਇੰਨਾ ਔਖਾ। ਕਾ ਆਪਣਾ ਸਕੂਲ ਹੀ ਜਿਹੜਾ ਰੀਡਿੰਗ ਕਰ ਲੈਣ।
ਹਾਂ, ਉਹੀ ਬਹੁਤ ਵੱਡੀ ਗੱਲ ਹੈ।
ਬਸ ਉਹੀਹੋ ਮੂਵੀ -ਮੂਵੀ ਕਹਿੰਦੇ ਨੇ ਹੁਣ ਤੇ ਮੂਵੀ ਦਾ ਵੀ ਮੇਰੇ ਬੱਚਿਆਂ ਦਾ ਸਾਰਾ ਭੂਤ- ਸਵਾਰ ਨਿਕਲ ਗਿਆ ਜੇ। ਕਿਉਂਕਿ ਜਦੋਂ ਵੀ ਉੱਥੇ ਗਏ ਨਾ ਉਹ ਪੰਜ- ਚਾਰ ਗੱਲਾਂ ਉਹਨਾਂ ਨੇ ਸੁਣੀਆਂ ਪੰਜ ਮਿੰਟ ਦੀ ਮੂਵੀ ਚੇ। ਪੰਜ ਮਿੰਟ ਦੀ ਮੂਵੀ 'ਚ ਪੰਜ -ਦਸ ਗੱਲਾਂ ਹੋ ਗਈਆਂ ਸੀ ਜੇ ਤੇ ਤਦ ਦੀਆਂ ਉਹਨਾਂ ਨੇ ਪਿਕਚਰ ਜਦੀ ਛੋੜੀ ਉਹਨਾਂ ਨੇ ਤੇ ਬਸ ਉਸ ਤੋਂ ਬਾਅਦ ਕਹਿੰਦੇ ਜੀ ਮੈਂ ਕਿਹਾ ਮੈਂ ਦੇਖਿਆ ਹੁਣ ਸਵਾਦ ਪਿੱਛੋਂ ਬਸ ਉਹਨਾਂ ਨੂੰ ਪੋਪਕੋਨ, ਕੋਲਡ ਡਰਿੰਕ, ਚਾਹੀਦੀ ਸੀ ਅਸੀਂ ਉਹ ਪਲਾਈ ਉੱਥੇ ਦੀ ਤੁਹਾਡੇ ਸਾਹਮਣੇ ਕਿੰਨਾ ਮਹਿੰਗਾ ਤੇ ਪੋਪਕਰਨ ਤੇ ਕੋਲਡਰਿੰਕ ਦਿੰਦੇ ਜੇ ਉੱਥੇ
ਜੀ ਬੱਚਿਆਂ ਨੂੰ ਸਮਝ ਨਹੀਂ ਏ ਪਰ ਉਹੀ ਹੈ ਨਾ ਕਿ ਇੰਨਾ ਪਤਾ ਅਸੀਂ ਮੂਵੀ ਵੇਖਣ ਜਾਣਾ ਕੁਛ ਅੱਜ- ਕੱਲ ਉਹੀ ਉਹ ਸ਼ੋਸ਼ੇਬਾਜ਼ੀਏ। ਤੂੰ ਚੱਲਾ ਵੇ ਮੈਂ ਤੇ ਗਿਆ ਨੀ ਕਦੀ ਮੈਂ ਵੀ ਜਾਵਾਂਗਾ। ਉਹਦੀ ਮੰਮੀ ਲੈ ਕੇ ਚੱਲੀ, ਮੇਰੀ ਵੀ ਲੈ ਕੇ ਜਾਏ ਬਸ।
ਬਸ ਇਹੀ ਕੁਛ ਹੈਗਾ, ਲੋਕੀ ਸਟੇਟਸ ਲਾ ਦਿੰਦਾ ਅਸੀਂ ਮੂਵੀ ਦੇਖਣ ਜਾ ਰਿਹਾ ਦੂਜਾ ਬੰਦਾ ਘਰ ਬੈਠੇ ਸੜਦਾ ਰਹਿ ਜਾਂਦਾ ਐ।
ਹਾਂ! ਬਸ। ਅਸੀਂ ਰਹਿ ਗਏ ਉਹ ਬੱਚੇ ਜਾਨ ਖਾਂਦੇ ਨੇ ਮਾਂ- ਪਿਓ ਦੀ ਸਾਨੂੰ ਵੀ ਲੈ ਕੇ ਜਾਓ।
ਨਾਲ ਤੁਹਾਡੇ ਸਾਹਮਣੇ ਸਾਡੀ ਵਰਗੀਆਂ ਜਨਾਨੀਆਂ ਵੀ ਆਪਣੇ ਆਦਮੀ ਦੀ ਜਾਨ ਖਾਂਦੀਆਂ ਨੇ ਵੀ ਉਹ ਘੁੰਮਣ ਚਲੇ ਗਏ ਤੇ, ਅਸੀਂ ਰਹਿ ਗਏ।
ਸਹੀ ਗੱਲ ਹੈ, ਪਰ ਭੈਣ ਜੀ ਇਹ ਇਹ ਦਮ ਇਹ ਭੈਣ ਜੀ ਆਪਣੇ ਆਪਣੇ ਵਿਚਾਰ ਨੇ ਪਰ ਐਵੇਂ ਹੀ ਮੈਂ ਕਹਾਂ ਟੱਚ ਮੂਡ ਸਾਡੇ ਘਰ ਐ ਸਭ ਕੁਝ ਨਹੀਂ ਹੈਗਾ ਸਾਡੇ ਘਰ ਇਹੀ ਹੁੰਦਾ ਹੈ ਕਿ ਅਗਰ ਅਸੀਂ ਜਾਣਾ ਹੈ ਤੇ ਅਸੀਂ ਪ੍ਰੋਗਰਾਮ ਹੀ ਹਿਸਾਬ ਸਿਰ ਬਣਾਉਂਦਿਆਂ ਕਿ ਸਾਡੇ ਦੋਨਾਂ ਜਣਿਆਂ ਦੇ ਆਦਮੀ ਵਿਹਲੇ ਨੇ ਇਹ ਜਾਣਗੇ ਤੇ ਠੀਕ ਹੈ ਅਸੀਂ ਚਲੀਆਂ ਜਾਵਾਂਗੀਆਂ ਇਹ ਨੀ ਹੈ ਕਿ ਇੱਕ ਨੇ ਆਪਣੇ ਬੱਚੇ ਚਕੇ ਚੱਕੇ ਤੇ ਚਲੇ ਗਏ ਜਾਂ ਕੁਝ ਨਹੀਂ ਕੋਈ ਜਾਂਦਾ ਤੇ ਨਾ ਜਾਏ ਅਸੀਂ ਤਾਂ ਦੋਨੋ ਜਣੀਆਂ ਆਪ ਚਲੀ ਜਾਂਦੀਆਂ ਵਾ ਬਾਜ਼ਾਰ ਦੇ ਕੰਮ ਨੇ ਕੁਝ ਨੇ ਅਸੀਂ ਆਪ ਕਰ ਲੈਂਦੇ ਅਸੀ ਕਿਸੇ ਨੂੰ ਵੀ ਨਹੀਂ ਕਹਿੰਦੀਆਂ।
ਸਹੀ ਕਹਿ ਰਹੇ ਹੋ ਤੁਸੀਂ ਭੈਣਜੀ ਬਸ ਆਪਣੇ ਉੱਤੇ ਡਿਪੈਂਡਟ ਰਹਿਣਾ ਚਾਹੀਦਾ ਕਿਸੇ ਦੇ
ਹੋਣਾ ਚਾਹੀਦਾ ਨਾ।
ਸਹੀ ਗੱਲ ਏ ਬਿਲਕੁਲ ਸਹੀ ਗੱਲ ਹੈ ਆਪਣੇ ਸਾਨੂੰ ਸੌ ਕੰਮ ਹੁੰਦੇ ਨੇ। ਘਰ ਦੇ ਸਮਾਨ ਲਿਆਣੇ ਬੱਚਿਆਂ ਦੇ ਸੌ ਕੰਮ ਕਰਨੇ। ਸਹੀ ਗੱਲ ਐ, ਬਿਲਕੁਲ ਸਹੀ ਗੱਲ ਹੈ।
ਬਸ।
ਅੱਜ ਮੰਨੋਗੇ ਭੈਣ ਜੀ ਤੁਸੀਂ ਸਾਰਾ ਦਿਨ ਮੈਨੂੰ ਰਸੋਈ ਦਾ ਰਾਸ਼ਨ ਤੇ ਸਬਜ਼ੀ ਫਰੂਟ ਭਰਦਿਆਂ ਰਹਿ ਗਿਆ। ਤਿੰਨ ਘੰਟੇ ਲੱਗੇ ਮੈਨੂੰ। ਮੈਂ ਸਾਰਾ ਸਮਾਨ ਕਦੀ-ਕਦੀ- ਕਦੀ ਮੈਂ ਓਨਲਾਈਨ ਮੰਗਵਾਂ ਕਦੀ ਮੈਂ ਆਪ ਜਾਵਾਂ ਕਦੀ ਮੈਂ ਫੇਰ ਔਨਲਾਈਨ ਮੰਗਵਾਂ ਕਦੀ ਤੁਹਾਨੂੰ ਪਤਾ ਔਨਲਾਈਨ ਵੀ ਮਿੰਟ ਮਿੰਟਾਂ 'ਚ ਆ ਜਾਂਦਾ ਹੈ। ਜਦੋਂ ਹੁਣ ਚਾਹੀਦਾ ਹੁੰਦਾ ਬੰਦਾ ਫੇਰ ਮਹਿੰਗਾ- ਸਸਤਾ ਵੀ ਨਹੀਂ ਵੇਖਦਾ ਬਲਿੰਕਿਟ ਕਰ ਛੱਡਦਾ।
ਭੈਣਜੀ ਜਾਓ ਤੇ ਸੌ ਪੰਜਾਹ ਦਾ ਤੇਲ ਵੀ ਤੇ ਲੱਗੇਗਾ ਹੀ ਨਾ ਉਹ ਵੀਹ ਰੁਪਏ ਉਹਨਾ ਨੂੰ ਫਾਲਤੂ ਦੇ ਦੋ ਨਾ ਫਾਲਤੂ ਦੇ ਦੋ ਤੇ ਟਾਈਮ ਵੀ ਲੱਗੇਗਾ ਔਡਰ ਕੀਤਾ ਨੀ ਤੇ। ਤੁਸੀਂ ਤੜਕਾ ਕੱਟੋਗੇ ਸਬਜ਼ੀ ਆ ਜਾਏਗੀ।
ਬਿਲਕੁਲ! ਸਾਰਾ ਸਮਾਨ ਮੈਂ ਘਰ ਮੰਗਾਇਆ ਸਬਜ਼ੀ ਤੇ ਖ਼ੈਰ ਮੈਂ ਨਹੀਂ ਮੰਗਵਾਈ ਮੈਂ ਕਿਹਾ ਕਿਤੇ ਖਰਾਬ- ਸ਼ਰਾਬ ਨਾ ਆ ਜੇ ਗਲੀ- ਸੜੀ ਨਾ ਆ ਜੇ। ਤੇ ਬਾਕੀ ਸਾਰਾ ਇਹ ਮੈਨੂੰ ਟੂਥਪੇਸਟ ਚਾਹੀਦੀ ਸੀਗੀ ਹਾਰਪਿਕ ਚਾਹੀਦਾ ਸੀ ਕਿ ਘਰ ਦੇ ਨੀਰੇ ਸਮਾਨ ਹੁੰਦੇ ਨੇ। ਸੱਬ ਮੰਗਾ ਲੇ ਪੈਨ ਜੀ।
ਗੀਜੇ ਸਿਟੀ ਮੋਲ ਦੀ।
ਅੱਛਾ ਜੀ।
ਓ ਗੁੜਗਾਵਾਂ ਦਾ ਮੋਲ ਏ, ਤੇ ਓਨਾ ਦੀ ਸਰਵਿਸ ਵੀ ਬੋਤ ਅੱਛੀ ਏ ਉਨਾ ਦੇ ਔਫਰ ਵੀ ਬੋਤ ਅੱਛੇ ਨੇ ਉਨਾ ਦਾ ਸਮਾਨ ਵੀ ਬੋਤ ਅੱਛੈ। ਮੈਂ ਹੁਨ ਪੇਕੇ ਮੈਂ ਹੁਨ ਪੇਕੇ ਗਈ ਸੀ ਤੇ ਮੇਰੀ ਪਰਜਾਈ ਨੇ ਮੈਨੂੰ ਦਸੀ ਸੀ ਤੇ ਫੇਰ ਅਸੀ ਮੰਮੀ ਨੂੰ ਵੀ ਕਾਰਕੇ ਦਿ ਤੀ ਏ ਮੰਮੀ ਔਰ ਉਦੇ ਕੋਲ ਪਰਜਾਈ ਮੇਰੀ ਉਥੋਂ ਈ ਸਮਾਨ ਮੰਗਵਾਂਦੇ ਨੇ ਬੋਤ ਅੱਛੀ ਐਪ ਏ।
ਚਲੋ ਵਦੀਐ ਮੈਂ ਵੀ ਡਾਊਨਲੋਡ ਕਰਨੀ ਆ ਫੇਰ ਦੱਸਨੀ ਆ ਤੁਆਨੂੰ। ਠੀਕ ਏ ਜੀ ਪੈਨ ਜੀ, ਹਾਂਜੀ-ਹਾਂਜੀ ਸਾਸ੍ਰੀ ਕਾਲ ਜੀ।